ਹੈਲੋ
ਕੀ ਹਾਲ ਚਾਲ ਹੈ?
ਵਧੀਆ ਜੀ, ਤੁਸੀਂ ਸੁਣਾਓ
ਸਭ ਵਧੀਆ। ਫਸਟ ਕਲਾਸ।
ਹਾਂਜੀ, ਥੋੜ੍ਹੀ ਜੀ ਤਾਂ ਸਾਬ ਮਿਲਿਆ।ਬਹੁਤ ਹੀ ਗਰਮੀ ਸੀਗੀ। ਥੋੜਾ ਜੇਆ ਸਾ ਮਿਲਿਆ। ਹਾਂਜੀ।
ਹੁਣ ਤਾਂ ਫਿਰ ਤਾਂ ਮੌਸਮ ਵਧੀਆ ਔਗੇਆ, ਜਿਵੇਂ ਹੁਣ ਕਹਿ ਰਹੇ ਹੋ। ਨੈ, ਮੌਸਮ ਹੁਣ ਤਾਂ ਮੈਂ ਕਿਹਾ, ਵਧੀਆ ਹੋ ਗਿਆ। ਫਿਰ ਤਾਂ ਬੰਦਾ ਬਾਰ ਜਾ ਕੇ ਖੇ-ਖੇਲੇ, ਏਡੇ। ਹੋਰ ਕੀ ਕਰਨਾ? ਬੱਚਿਆਂ ਨੂੰ ਵੀ ਲੈ ਜਾਵੇ।
ਉਹ ਨਹੀਂ, ਤਾਂ ਅੱਜ ਕੱਲ ਤਾਂ ਬੱਚੇ ਵੈਸੇ ਗਰਮੀ ਗਰਮੀ
ਸਹੀ ਗੱਲ ਹੈ। ਘਰੇ ਬੈਠੇ, ਗੇਮਾਂ ਖੇਡਦੇ ਰਹਿੰਦੇ ਨੇ, ਬਸ। ਘਰੇ, ਲੁਡੋ ਖੇਡ ਲਿਆ, ਸਪ੍ਰੰਜ ਖੇਡਲੀ, ਕੈਰਮ ਖੇਡ ਲੇਆ ਟੈ-ਟੇਬਲ ਟੈਨਿਸ ਖੇਡ ਲਿਆ, ਸਬਸਿਡੀ ਖੇਡ ਲੀ। ਬਸ ਆਈ ਕੰਮ ਆਂਦਾ ਇਹਨਾਂ ਨੂੰ।
ਜਾਂ ਫੇਰ, ਔਨ ਹਾਂ ਫੋਨ ਤੇ।
ਸਹੀ ਗੱਲ। ਜਾਂ ਟੀ ਵੀ ਤੇ ਕੋਈ ਨਾ ਕੋਈ ਲਗਾ ਲੈਂਦੇ ਗੇਮ, ਉੱਥੇ ਦੇਖ ਬੈਠ ਜਾਂਦੇ ਨੇ। ਫੇਰ ਓ, ਉਹੀ ਨਾ, ਜੇ ਫੋਨ ਚਲਾਂਦੇ ਆ, ਫਿਰ ਅੱਖਾਂ ਚੱਲਦੀਆਂ ਨੇ ਦਰਦ ਹੁੰਦੀ ਹ। ਫਿਰ ਕਹਿੰਦੇ ਕਿੰਨੀ-ਕਿੰਨੀੇ ਦੇਰ ਬਾਅਦ ਅੱਖਾਂ ਦਰਦ ਹੋਨ ਲੱਗ ਜਾਂਦੀਆਂ ਨੇ ਕਿੰਨੀ-ਕਿੰਨੀ ਦੇਰ ਤੱਕ ਚਲਾ ਕੇ।
ਹਾਂਜੀ। ਸਹੀ ਕਹਿ ਰਹੇ ਹੋ ਉਹੀ ਨ ਮੈਂ, ਤੁਸੀਂ ਵੈਸੇ ਕੀ ਪ੍ਰੈਫਰ ਕਰਦੇ ਹੋ ਇੰਡੋਰ ਗੇਮਸ ਯਾ ਆਊਟਡੋਰ ਗੇਮਸ?
ਦੇਖੋ ਦੋਨਾਂ ਦੇ ਨਾ ਆਪਣੇ-ਆਪਣੇ ਫਾਇਦੇ ਹੈ ਦੇਖੋ ਕੈਰਨ ਕਹਿ ਲਓ ਕਿ ਤੁਸੀ ਜਿਵੇਂ ਹੁਣ ਅ ਆਪਣੀ ਐਨ ਡੋਰ ਗੇਮਸ ਹੁੰਦੀਆਂ ਨੇ ਉਹ ਘਰੇ ਬੈਠ ਕੇ ਖੇਡ ਸਕਦੇ ਆਪਾਂ ਆਰਾਮ ਨਾਲ ਜਦੋਂ ਆਪ ਕਹਿੰਦੇ ਮੌਸਮ ਖਰਾਬ ਹੁੰ ਬੱਚਿਆਂ ਨੂੰ ਨਹੀਂ ਘਰੋਂ ਬਾਹਰ ਭੇਜਦੇ ਹਾਂ ਆਪਾਂ। ਤੇ ਜਦੋਂ ਆਪਾਂ ਆਊਟਡੋਰ ਗੇਮਸ ਇਹ ਹੁੰਦਾ ਹੈ ਕਿ ਆਪਾਂ ਬਾਹਰ ਭੇਜ ਕੇ ਬੱਚਿਆਂ ਨੂੰ ਕਸਰਤ ਵੀ ਹੁੰਦੀ ਆ ਘਰੇ ਬੈਠੇ ਰਹਿੰਦੇ ਆ ਸਾਰਾ ਦਿਨ।
ਹਾਂਜੀ।
ਪਰ ਤੁਹਾਨੂੰ ਕੀ ਪਸੰਦ ਹੈ ਦੋਨਾਂ ਚ।
ਮੈਨੂੰ ਤਾਂ ਦੇਖੋ ਦੋਨਾਂ ਦਾ ਆਪਣਾ-ਆਪਣਾ ਹੈਗਾ ਹੈ, ਜਿਵੇਂ ਇੰਡੋਰ ਗੇਮਸ ਕਾਫੀ ਐਗਜੈਕਟ ਕੇ ਖੇਡਣ ਵਾਲੀਆਂ ਵੀ ਨੇ ਇਨਡੋਰ ਗੇਮ ਜਿਵੇਂ ਟੇਬਲ ਟੈਨਿਸ ਵਗੈਰਾ ਹੋ ਗਿਆ ਸਭ ਇਹ ਤਾਂ ਬੰਦਾ ਖੇਲ ਹੀ ਸਕਦਾ ਨਾ ਅੰਦਰ ਉਹ ਵੀ ਇਕ ਹੈਗੀ ਐਕਸਰਸਾਈਜ਼ ਹੈ। ਲੇਕਿਨ ਇਹ ਹੈ ਕਿ ਅ ਮੂਢ ਦੇ ਹਿਸਾਬ ਨਾਲ ਹੈ ਕਿ ਜੇ ਕੋ ਦਾ ਮਾਮ ਨਹੀਂ ਜਾ ਸਕੱਦਾ ਫਿਰਸਾ ਹੈ। ਕਿ ਤੁਸੀਂ ਘਰ ਵਿੱਚ ਹੀ ਖੇਲੋ ਜ਼ਿਆਦਾ ਬੈਹਤਰ ਹੈ। ਲੇਕਿਨ ਕੁਛ ਨਾ ਕੁਛ ਆਪਣਾ ਦਿਮਾਗ ਨੂੰ, ਅ ਦਿਮਾਗ ਦੀ ਐਕਸਰਸਾਈਜ਼ ਕਰਨ ਵਾਸਤੇ। ਕੋਈ ਨਾ ਕੋਈ ਗੇਮਸ ਜਾਂ ਕੁਛ ਨਾ ਕੁਛ ਖੇਣਾ ਜ਼ਰੂਰ ਚਾਹੀਦਾ ਹੈ।ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ।
ਇੰਡੋਰ ਗੇਮਸ ਤਾਂ ਤੁਹਾਨੂੰ ਪਤਾ ਹੀ ਹੈ। ਦਿਮਾਗ ਤੇਜ਼ ਕਰਦੀਆਂ ਨੇ।ਵੈਸੇ ਵੀ ਜਦੋਂ ਆਪਾਂ ਘਰੇ ਬੈਠ ਕੇ ਖੇਡਦੇ ਆ ਕੋਈ ਨਾ ਕੋਈ ਦਿਮਾ ਇਹ ਸਾਰੀ ਦਿਮਾਗੀ ਗੇਮ ਤਾਂ ਹੈ।ਠੀਕ ਕਿ ਜਿਹੜੀ ਆਊਟਡੋਰ ਹੈ। ਆਪਾਂ ਉਹਦੇ ਨਾਲ ਆਪਣੇ ਸਰੀਰ ਦੀ ਕਸਰਤ ਕਰਦੇ ਹਾਂ।ਆਪਣਾ ਸਰੀਰ ਨਾ ਇਕਦਮ ਤੰਦਰੁਸਤ ਹੋ ਜਾਂਦਾ ਹੈ। ਔਰ ਐਨਰਜੀੈਟਿਕ ਹੋ ਜਾਂਦਾ ਕਹਿੰਦੇ ਐਨਰਜੀ ਆ ਜਾਂਦੀ। ਜਿਵੇਂ ਕਹਿਲੋ ਕਿ ਕ੍ਰਿਕਟ ਹੋ ਗਿਆ ਫੁੱਟਬਾਲ ਹੋ ਗਿਆ ਹਾਂਜੀ।
ਲੰਗਸ ਵੀ ਐਕਸਪੈਂਡ ਹੁੰਦੇ ਨੇ ਹਾਂ।
ਕ੍ਰਿਕਟ ਹੋ ਗਿਆ ਫੁੱਟਬਾਲ ਹੋ ਗਈ ਹੋਕੀ। ਹੋਕੀ ਹੋ ਗਿਆ ਵੋਲੀਬਾਲ ਹੋ ਗਿਆ ਕਬੱਡੀ ਹੋ ਗਈ ਮੈਂ ਆਪਣੇ ਟੈਮ ਤੇ ਤੁਸੀਂ ਮੰਨੋਗੇ ਮੇਰੇ ਕੋਲ ਆਪਣੇ ਕੋਲ ਇੱਕ ਫਿਜ਼ਕਲ ਸਬਜੈਕਟ ਹੁੰਦਾ ਸੀ। ਟਵਲਥ ਤੱਕ ਮੈਂ ਆਪਣਾ ਫਿਜੀਕਲ ਸਬਜੈਕਟ ਲਿਆ ਸੀ। ਮੇਰੇ ਹੰਡਰਡ ਨੈਂਟੀਨਾਈਨ ਪਰਸੈਂਟ ਆਉਂਦੇ ਸੀ ਫਿਜ਼ੀਕਲ ਚ ਸਭ ਤੋਂ ਟੋਪ ਨੰਬਰ ਤੇ ਹੁੰਦੀ ਸੀ। ਮੈਂ ਕਿਉਂਕ। ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਕ ਹੁੰਦਾ ਸੀ। ਘਰ ਦੇ ਘੱਟ ਖੇਡਦੀ ਸੀ ਪਰ ਬਾਹਰ ਦਾ ਬਹੁਤ ਜ਼ਿਆਦਾ ਸ਼ੌਕ ਸੀ ਮੈਨੂੰ। ਜਦੋਂ ਅਸੀਂ ਸਾਰੇ-ਸਾਰੇ ਦੋਸਤ ਇਕੱਠੇ ਹੁੰਦੇ ਸੀ ਸਹੇਲੀਆਂ। ਸਾਰੀਆਂ ਸਾਰੀ ਇਕੱਠੀਆਂ ਹੋ ਕੇ ਅਸੀਂ ਆਪਣੀ ਗਲੀ ਦੇ ਵਿੱਚ ਇੰਨਾ ਖੇਲਣਾ। ਰਲਕੇ ਮਿੰਡੀ। ਕੁੜੀਆਂ ਮੁੰਡੇ ਇਕੱਠੇ ਹੋ ਕੇ ਸੀ। ਕਿ ਕੁੱਛ ਨਾ ਤੁਸੀਂ ਪੁੱਛੋ ਕੀ-ਕੀ ਨੀ ਖੇਲਿਆ ਸੀ। ਆਪਣੀ ਲਾਈਫ ਚ ਮਜ਼ਾ ਆ ਜਾਂਦਾ ਸੀ। ਉਹ ਯਾਦ ਕਰਦੇ ਆ ਨਾ ਪਿੱਟੂ ਖੇਡ ਮਾਰ-ਮਾਰ ਵੱਟ। ਤੇ ਇੰਨਾ ਮਜ਼ਾ ਆ ਜਾਂਦਾ ਸੀ। ਉਦੋਂ ਤਾਂ ਉਹ ਗੱਲਾਂ ਹੀ ਹੋਰ ਸੀ ਅੱਜ ਉਸ ਟਾਈਮ ਦੀਆਂ।
ਹਾਂਜੀ ਵੀ ਮੈਂ ਤਾਂ ਖੁਦ ਆਪਣੇ ਅ ਖੋ-ਖੋ ਟੀਮ ਦੀ ਨਾ ਸਕੂਲ ਵਿੱਚ। ਕੈਪਟਨ ਸੀ ਗੀ। ਮੈਂ ਤਾਂ ਕੁਝ ਬਹੁਤ ਖੇਤੀ ਸੀ ਬਹੁਤ ਜ਼ਿਆਦਾ। ਹ ਦਸ ਰ ਮਤਲਬ ਮੇਰਾ ਨਾਮ ਤਾਂ ਨਾ ਮੇਰੀ ਟੀਚਰ ਪਹਿਲਾਂ। ਆਪਣੇ ਆਪ ਹੀ ਲਿਖ ਦਿੰਦੀਆਂ ਸੀਗੀਆਂ ਕਿ ਇਸ ਹੰਡਰਡ ਮੀਟਰ ਹੰਡਰਡ ਮੀਟਰ ਔਰ ਇਸ ਰੀਲੇ ਰਸ। ਤੋਂ ਇਹ ਜਾਏਗੀ-ਜਾਏਗੀ ਮੈਂ ਉਹਨਾਂ ਨੂੰ ਸੀਗਾ। ਆਪਣੇ ਆਪ ਹੀ ਲਿਖ ਦਿੰਦੀਆਂ ਸੀਗੀਆਂ ਮੇਰਾ ਨਾਮ ਨਾ। ਤੇ ਉਹ ਮਤਲਬ ਸੀਗਾ ਸਾਨੂੰ ਸ਼ੌਕ ਵੀ ਸੀਗਾ। ਨਾ ਸਾਨੂੰ ਸ਼ੌਕ। ਸੀਗਾ ਬੇਸਿਕਲੀ ਕਿ ਅਸੀਂ ਮਤਲਬ ਕਰਨਾ ਹੈ। ਚਾਹੇ ਜਿਵੇਂ ਅੱਜ ਕੱਲ ਦੇ ਬੱਚਿਆਂ ਹੁੰਦਾ ਕਿ ਜ਼ਰਾ ਜੇ ਹੋਏ ਇਨਾਮ ਜਿੱਤੋ ਨਾ ਜਿੱਤੋ ਤਾਂ ਬਸ ਹਮ ਨਹੀਂ ਹੈੰ। ਅਗਲੀ ਵਾਰ ਸ ਸੇ ਖੋਲਣਾ ਲੇਕਿਨ ਸਾਨੂੰ ਹੁੰਦਾ ਸੀ ਕਿ ਅਸੀਂ ਤਾਂ ਖੇਡਣਾ ਹੈ। ਇਨਾਮ ਦਾ ਕੀ ਹੈ ਹ ਤਾਂ ਚੱਲਦੀ ਰਹਿੰਦੀ ਹੈ। ਹਮ
ਪਹਿਲਾਂ ਐਕਟਿਵ ਹੁੰਦੇ ਸੀ ਆਪਣੇ ਟੈਮ ਤੇ ਸਾਰੇ ਮੇਰੇ ਸਕੂਲ ਦੇ ਬੱਚੇ ਕੁੜੀਆਂ, ਮੁੰਡੇ ਸਾਰੇ ਐਕਟਿਵ ਹੁੰਦੇ ਸੀ। ਹਰ ਚੀਜ਼ ਪਰ ਅੱਜ ਦੇ ਤੁਸੀਂ ਕਹਿ ਲਓ ਅੱਜ ਜਿਹੜੇ ਬੱਚੇ ਆ ਨਾ। ਉਹ ਆਲਸੀ ਹੋ ਗਏ ਹੈ। ਉਹ ਘਰੇ ਬੈਠ ਕੇ ਜਿਆਦਾ ਰਾਜੀ ਹੈ। ਬਾਹਰ ਕਹਿੰਦੇ ਥੋੜ੍ਹੀ ਜਿਹੀ ਹੋ ਜਾਵੇ ਧੁੱਪ-ਧੁੱਪ ਲਗਦੀ ਹੈ। ਅਸੀ ਨੀ ਜਾਣਾ ਖੇਡਣ। ਇਹ ਵੀ ਚੀਜ਼ ਰਹਿੰਦੀ ਹੈ ਉਹਨਾਂ ਨੂੰ ਇਹ ਹੈ। ਕਮਰੇ ਦੇ ਵਿੱਚ ਬੈਠ ਕੇ ਖੇਡਾਂ ਖੇਡਲੋ ਜਿਹੜੀ ਮਰਜ਼ੀ ਦੇ ਦੋ ਉੱਥੇ ਬੈਠ ਹੀ ਰਹੋਗੇ। ਬੈਠੇ ਰਹੋਗੇ ਬਲ ਏ ਸੀ ਚੱਲਦਾ ਰਹੇਗਾ ਬਸ ਤਾਂ ਉਹਨਾਂ ਨੂੰ ਆਰਾਮ-ਆਰਾਮ ਚਾਹੀਦੈ ਬੱਸ
ਅੱਜ ਕੱਲ੍ਹ ਦੇ ਬੱਚਿਆਂ ਤੋਂ ਨਾ ਸਾਰਾ ਹੀ ਚੇਂਜ ਹੋ ਰਿਹਾ ਹੈ ਮਤਲਬ ਉਹਨਾਂ ਦੇ। ਤੁਸੀਂ ਕਹਿ ਰਹੇ ਹੋ ਮੈਂ ਚਲ ਇਥੋਂ ਤੱਕ ਦੇਖਿਆ ਹੈ। ਉਹਨਾਂ ਦੀ ਗੇਮਸ ਵੀ ਹੋਰ ਤਰੀਕੇ ਦੀਆਂ ਹੋਗੀਯਾ, ਜਿਵੇਂ ਆਪਣੇ ਟਾਈਮ ਸੀਗਾ ਨਾ। ਕਿ ਫੇਰ ਵੀ ਥੋੜਾ ਜਿਹਾ ਅਹ ਹੁਣ ਪਿਛਲੇ ਕੁੱਝ ਸਾਲ ਪਹਿਲਾਂ ਵੀ ਹੁੰਦਾ ਸੀਗਾ। ਕੁੱਝ ਗੇਮਸ ਹੁੰਦੀਆਂ ਸੀਗੀਆਂ ਕਿ ਅਸੀਂ ਬੈਠ ਕੇ ਖੇਲ ਸਕਦੇ ਸੀ। ਅੱਜ ਕੱਲ੍ਹ ਲੋਕੀ ਕਹਿੰਦੇ ਨੇ ਸਾਰੇ ਗਰੁੱਪਸ ਇਨਵੋਲਵ ਹੋ ਜਾਂਦੇ ਨੇ ਤੇ ਆਪਣਾ-ਆਪਣਾ ਉਸ ਘਰ ਆਪਣੇ-ਆਪਣੇ ਘਰ ਬੈਠੇ ਹੈ। ਜਿਵੇ ਉਹ ਇਹਨੂੰ ਮਜ਼ਾਕ ਸਮਝਦੇ ਨੇ ਬੈਸ ਜਾਂਦੇ ਨੇ। ਪੂਰਾ ਗਰੁੱਪ ਤੇ ਔਨਲਾਈਨ ਖੇਡ ਰਿਹਾ ਹੁੰਦੈ-
ਸਹੀ ਗੱਲ ਹੈ। ਸਾਰੇ ਹੀ ਬੱਚੇ।ਬਿਲਕੁਲ ਮੈਂ ਬੈਡਮਿੰਟਨ ਇੰਨਾ ਅੱਛਾ ਖੇਲਦੀ ਸੀ। ਮੈਨੂੰ ਇੰਨਾ ਵਧੀਆ ਲੱਗਦਾ ਸੀ ਨਾ। ਉਹ ਸਭ ਉਸ ਤੋਂ ਪਹਿਲਾਂ ਮੈਂ ਨਾ ਪਹਿਲਾਂ ਕਾਫ਼ੀ ਮੋਟੀ ਹੋ ਗਈ ਸੀ ਹ ਜਿਵੇਂ-ਜਿਵੇਂ ਮੈਂ ਕਹਿੰਦੇ ਨਾ।ਜਿਵੇਂ ਆਪਾਂ ਆਪਾਂ ਜਿੰਨੀ ਮਿਹਨਤ ਕਰਾਂਗੇ ਉਹੀ ਸਰੀਰ ਨੂੰ ਤੋੜਾਂਗੇ। ਤੇ ਆਪੇ ਹੀ ਉਹਦਾ ਹਾਂ ਫਲ ਮਿਲਦੈ। ਉਹੀ ਚੀਜ਼ ਹੈ ਕਿ ਅੱਛੀ ਅਸੀਂ ਮੈਂ ਬਹੁਤ ਮਿਹਨਤ ਕਰਦੀ ਸੀ ਜਦੋਂ ਬੈਡਮਿੰਟਨ। ਔਰ ਮੈਨੂੰ ਯਕੀਨ ਹੀ ਨਹੀਂ ਹੁੰਦਾ ਕਿ ਮੈਂ ਇੰਨਾ ਵੇਟ ਘੱਟ ਕਰ ਲਿਆ ਸੀ
ਹਾਂ। ਨਹੀਂ ਹੁੰਦੈ ਸਾਰੀ ਚੀਜ਼ ਦਾ ਇਫੈਕਟ ਤਾਂ ਜਾਂਦਾ ਹੀ ਹੈ ਨਾ। ਕਿਉਂਕਿ ਦੇਖੋ ਜਿੰਨਾ ਕੁ ਆਪਣਾ ਸਰੀਰ ਹੀ ਆਓਗੇ ਜਿਵੇਂ-ਜਿਵੇਂ ਉਹਨੂੰ ਅ ਹੱਥ ਹਿਲਾਓਗੇ ਤਾਂ ਹੱਥਾਂ ਦੀ ਐਕਸਰਸਾਈਜ਼ ਹੋਏਗੀ ਹਨਾ। ਹਰ ਇੱਕ ਚੀਜ਼ ਦੇ ਉਹ ਐਕਸਰਸਾਈਜ਼ ਵੀ ਹੈ। ਸਾਰਾ ਕੁਛ ਪਹਿਲਾਂ ਤੱਕ ਕੰਮਾਂ ਵਿੱਚ ਇੰਨਾ ਹੋ ਜਾਂਦੀ ਸੀ ਐਕਸਰਸਾਈਜ਼।ਘਰਦੇ ਕੰਮ ਹੀ ਇੰਨੇ ਭਾਰੀ ਹੁੰਦੇ ਨੇ। ਹੁਣ ਹਰ ਇੱਕ ਕੰਮ ਮਸ਼ੀਨਾਂ ਚਲ ਰਈਆਂ ਨੇ
ਸਹੀ ਗੱਲ ਆ
ਹਾਂ। ਮਤਲਬ ਐਕਸਰਸਾਈਜ਼ ਤਾਂ ਬਹੁਤ ਜ਼ਰੂਰੀ ਹੈ
ਬਹੁਤ ਜ਼ਰੂਰੀ ਹੈ ਮੈਂ ਕਹਿੰਨੀ ਹਾਂ। ਦੋਨੋ ਚੀਜ਼ਾਂ-ਦੋਨੋ ਚੀਜ਼ਾਂ ਜ਼ਰੂਰੀ ਹੈ।ਦਿਮਾਗੀ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਦਿਮਾਗ ਤੋਂ ਹਰ ਕੰਮ ਕਰਦੇ ਹਾਂ। ਦਿਮਾਗ ਤੋਂ ਬਿਨਾਂ ਅੱਜ ਕੱਲ੍ਹ ਕੁਛ ਹੈ ਨਹੀਂ ਮੈਨੂੰ ਇੰਨਾ ਪਤਾ ਕਿ ਜੇ ਆਪਾਂ ਦਿਮਾਗ ਚਲਾਵਾਂਗੇ। ਪਰ ਇਹ ਚੀਜ਼ਾਂ ਮੈਨੂੰ ਲੱਗਦੀਐ ਦੇਖੋ ਅੰਦਰੋਂ ਆਂਦੀਆਂ ਨੇ ਆਪਣੇ ਮਨ ਦਿਲ ਉਹ ਕਰੇ ਮਨ ਹਾਂ।ਇੱਕ ਤਰ੍ਹਾਂ ਦੀ ਸਕਿਲਸ ਹੋ ਗਈਆਂ ਆਪਣੀ ਲਾਈਫ ਦੇ ਵਿੱਚ।ਜਿਹੜੀਆਂ ਆਪਾਂ ਕਰ ਰਹੇ ਹਾਂ। ਤੇ ਉਹ ਚੀਜ਼ਾਂ ਦਾ ਇੱਕ ਨਾ ਮਜ਼ਾ ਹੀ ਅਲੱਗ
ਤੁਸੀਂ ਆਊਟਡੋਰ-ਆਊਟਡੋਰ ਵੀ ਜਦੋਂ ਤੁਸੀਂ ਖੇਡਦੇ ਹੋ ਨਾ ਉਦੋਂ ਵੀ ਇਹ ਨੀ ਕਿ ਤੁਸੀਂ ਸਿਰਫ ਫਿਜ਼ਕਲੀ ਹਿਲਾ ਰਹੇ ਹੋ ਉੱਥੇ ਵੀ ਤੁਹਾਡਾ ਦਿਮਾਗ ਹੁੰਦੈ ਹੁਣ ਤੁਸੀਂ ਬੈਡਮਿੰਟਨ ਕਹਿ ਤਾ, ਤੁਸੀਂ ਤਾਂਨੂੰ ਰੀਡ ਕਰਨਾ ਪੈਂਦਾ ਹੈ ਅਗਲੇ ਵਾਲਾ ਕਿੱਧਰ ਸੁੱਟੇਗਾ ਫੁੱਟਬਾਲ ਐ। ਇਹਦੇ ਵਿੱਚ ਵੀ ਸਾਰਾ, ਦਿਮਾਗ ਤਾਂ ਉੱਥੇ ਵੀ ਲੱਗਦਾ। ਲੇਕਿਨ ਬੱਚਿਆਂ ਨੂੰ ਇਹ ਨਹੀਂ ਆਈਡੀਆ ਨਾ ਕਿ, ਹਰਕ ਚੀਜ਼ ਬਹੁਤ ਜਰੂਰੀ ਐ। ਤੁਸੀਂ ਸਟ੍ਰੈਟਜੀਜ਼ ਤਾਂ ਹੀ ਸਮਝ ਸਕਦੇ ਤੇ ਉਹ ਦੂਸਰੇ ਦੀ ਜੇ ਤੁਸੀਂ ਗਰਾਉਂਡ ਵਿੱਚ ਉਤਰੋਗੇ, ਜੇ ਤੁਹਾਨੂੰ ਗਰਾਉਂਡ ਵਿੱਚ ਨਹੀਂ ਉਤਰਨਾ ਤਾਂ ਤੁਸੀਂ ਸਟ੍ਰੈਟਜੀ ਕਿਵੇਂ ਸਮਝੋਗੇ, ਅੱਜ- ਕੱਲ੍ਹ ਦੇ ਬੱਚੇ ਦੇਖ ਓਨਾਂ ਦਾ ਦਿਮਾਗ ਦੇਖੋ ਉਸ ਹਿਸਾਬ ਨਾਲ ਨਹੀਂ ਚੱਲਦੇ ਜਿਵੇਂ ਆਪਨੇ ਚਲਦੇ ਨੇ ਅੱਜ ਵੀ ਆਪਣੇ ਹਾਂ, ਅੱਜ ਵੀ ਆਪਣੇ ਦਿਮਾਗ ਕੋਈ ਵੀ ਪ੍ਰੋਬਲਮ ਦੇਖ ਕੇ ਅਲੱਗ ਤਰੀਕੇ ਨਾਲ ਰਿਐਕਟ ਕਰਦੇ ਨੇ ਐਜ ਕੰਪੈਰੀਜਨ ਟੂ ਦੇਅਰ ਉਹਨਾਂ ਦੇ ਦਿਮਾਗ ਉਸ ਹਿਸਾਬ ਨਾਲ ਨਹੀਂ ਕੰਮ ਕਰਦੇ, ਜਿਸ ਹਿਸਾਬ ਨਾਲ ਸਾਡੇ ਕੰਮ ਕਰਦੇ ਨੇ ਰੀਐਕਟ ਕਰਦੇ ਨੇ
ਸਈ, ਸਈ ਗੱਲ ਐ।ਪਰ ਤੁਸੀਂ ਅੱਜ ਦੇਖੋ ਖੇਤੀਬਾੜੀ ਸਈ ਗੱਲ ਹੈ ਖੇਤੀ ਖੇਤੀਬਾੜੀ ਹੈ ਜਿਵੇਂ ਲੋਕ ਉੱਥੋਂ ਦੇ ਫਿਰ ਵੀ ਲੋਕ ਆਪਦੀ ਜਿਹੜੀ ਆ, ਇੰਨੀ ਖੇਤੀਬਾੜੀ ਕਰਕੇ ਮਿਹਨਤ ਕਰਦੇ ਨੇ ਉੱਥੇ ਜੋ ਉਹਨਾਂ ਦੀ ਤਾਂ ਇਹ ਬਨ ਗਈ ਨਾ ਕਿ ਸਰੀਰ ਨਾਲ ਓਨਾਂ ਕਸਰਤ ਹੋਨੀ ਹੋਨੀ ਏ, ਤੇ ਉਹਨਾਂ ਨੂੰ ਉਹ ਸਵੇਰੇ ਸੈਰ ਵੀ ਜਾਂਦੇ ਨੇ, ਉਹ ਤਾਂ ਹੀ ਕਰ ਪਾਂਦੇ ਨੇ ਤੇ ਉਹ ਐਕਟਿਵ ਰਹਿੰਦੇ ਨੇ ਹਰ ਟਾਈਮ, ਤੇ ਤੇ ਤਾਂਇਉ ਖੇਡਾਂ ਖੇਡਦੇ ਨੇ ਉਹ ਵੀ ਖੇਡ ਲੈਂਦੇ ਨੇ, ਉਹ ਸਭ ਤੋਂ ਜ਼ਿਆਦਾ ਹਾਂਜੀ ਸਭ ਤੋਂ ਜ਼ਿਆਦਾ ਖਿਡਾਰੀ, ਉੱਥੋਂ ਹੀ ਮਿਲਦੇ ਨੇ ਪਿੰਡਾਂ ਦੇ ਵਿੱਚ
ਹਾਂਜੀ, ਬਿਲਕੁਲ ਬਿਲਕੁਲ ਸਹੀ ਕਹਿ ਰਹੇ, ਦੇਖੋ ਹੁਣ ਉਹ ਜਿਹੜੇ ਖੇਤੀਬਾੜੀ ਦੇ ਤੁਸੀਂ ਜ ਗੱਲ ਕਰ ਰਹੇ ਤੇ ਉਹਨਾਂ ਨੂੰ ਵੀ ਤਾਂ ਸਵੇਰੇ ਸਵੇਰੇ ਉੱਠ ਕੇ ਜਾਨਾ ਪੈਂਦਾ, ਆਪਨਾ ਸਾਰਾ ਦੇਖਨ ਵਾਸਤੇ ਤੇ ਸਵੇਰੇ ਸ਼ਾਮ ਇੰਨਾ -ਇੰਨਾ ਚੱਲਨਾ ਫਿਰਨਾ ਸਾਰਾ ਦੇਖਨਾ ਕੋਈ ਵਿੱਚ ਖੇਤਾਂ ਵਿੱਚ ਤਾਂ ਨਹੀਂ ਈ ਗੜਬੜ ਜਾਨਵਰ ਨਹੀਂ ਛੁਪਿਆ ਤੇ, ਸਾਰਾ ਉਹਨਾਂ ਦਾ ਤਾਂ ਇੰਨੀ ਐਕਸਰਸਾਈਜ਼ ਐਵੇਂ ਹੀ ਹੋ ਜਾਂਦੀ ਐ ਟੁਰਨਾ ਫਿਰਨਾ ਉਸ ਹਿਸਾਬ, ਉਸ ਹਿਸਾਬ ਨਾਲ ਉਹਨਾ ਦੀ ਡਾਇਟ ਫਿਰ ਉਹਨਾਂ ਦੇ ਟਾਈਮਿੰਗਸ ਨੇ ਪੂਰੇ, ਸਵੇਰੇ ਜਲਦੀ ਉੱਠਨਾ ਸ਼ਾਮੀ ਜਲਦੀ ਸੋਨਾ। ਰਾਤੀ, ਤੇ ਉਹ ਉਹਦੇ ਨਾਲ ਹੀ ਬੜਾ ਫ਼ਰਕ ਪੈਂਦੈ। ਓਦੇ ਨਾਲ ਵੀ ਤਾਡੀ ਰੂਟੀਨ ਨਾਲ ਬਹੁਤ ਫ਼ਰਕ ਪੈਂਦਾ ਤੁਹਾਡਾ ਆਪਨੇ
ਬਿਲਕੁਲ ਓ ਤਾਂਨੂੰ ਪਤਾ ਇੰਨਾ ਖਿਡਾਰੀ ਬਣ ਕੇ ਜੇ ਇੱਕਉਂਕਿ ਖੇਡਾਂ ਖੇਡ ਕੇ ਆਪਾਂ ਖਿਡਾਰੀ ਵੀ ਬਣ ਜਾਂਦੇ ਹਾਂ, ਬਹੁਤ ਅੱਛੇ ਲੈਵਲ ਤੇ ਖੇਡ ਕੇ, ਕਿੰਨੇ ਮਤਲਬ ਉਹ ਸੋਚੋ ਕਿ, ਇਸ ਤੋਂ ਬਾਅਦ ਪੈਸੇ ਦੇ ਜ਼ਰੀਏ ਬਨਦੇ ਐ।
ਜੀ, ਜੀ ਹਾਂਜੀ
ਠੀਕ ਹੈ ਨਾ, ਫਿਰ ਉਹਹੀ ਜਿਹੇ ਬੱਚੇ ਜੇ ਅੱਜ ਤੋਂ ਦਿਲਚਸਪ ਹੋਣਗੇ, ਅੱਜ ਤੋਂ ਮਨ ਲਗਾਨਗੇ, ਇਹਨੂੰ ਇੱਕ ਤਰ੍ਹਾਂ ਦਾ ਮਨੋਰੰਜਨ ਸਮਝ ਸਮਝਣ, ਇੱਕ ਆਪਣੇ ਸਰੀਰ ਦੀ, ਇੱਕ ਸਰੀਰ ਦੀ ਕਸਰਤ ਵੀ, ਤੇ ਇੱਕ ਮਨੋਰੰਜਨ ਸਮਝ ਕੇ ਕਰਨ ਨਾ, ਮੈਨੂੰ ਲੱਗਦਾ ਕਿ ਬਹੁਤ ਵਧੀਆ ਤੋਂ ਵਧੀਆ, ਆਪਣਾ ਕਹਿੰਦੇ ਨਾ, ਆਪਣਾ ਦੇਸ਼ ਵਿਕਾਸ ਕਰਦਾ। ਉਹ ਕਹਿੰਦਾ ਉਹ ਚੀਜ਼ ਹੋ ਜਾਂਦੀ ਹੈ, ਵਧੀਆ ਹੋ ਜਾਏਗਾ ਸਾਰਾ ਕੁਛ ਜਦੋਂ ਆਪਾਂ ਮੈਂ
ਗੱਲ ਕਰਕੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ, ਜਲਦੀ ਮਿਲਦੇ ਤੇ ਆ, ਇਸ ਤੇ ਹੋਰ ਗੱਲ ਕਰਦੇ ਆ। ਆਪਾਂ ਹੈਨਾ ਆਰਾਮ ਨਾਲ ਬੈਠ ਕੇ, ਸਤਿ ਸ੍ਰੀ ਅਕਾਲ ਜੀ।